ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂ, ਵਧੀਆ। ਤੁਸੀਂ ਸੁਣਾਓ, ਕੀ ਹਾਲ - ਚਾਲ?
ਵਧੀਆ- ਵਧੀਆ, ਸਭ। ਹੋਰ, ਕੁਛ ਨੀ ਬਸ। ਬੈਠੇ ਦੇ ਸਾਂ।
ਅੱਛਾ ਹਾਂ ਚਲੋ ਵਧੀਆ
ਹਮ
ਹੋਰ ਬਸ ਮੈਨੂੰ ਅਹ ਸੂਟ ਇੱਕ ਦੋ ਸੋਣੇ ਸੀ ਤੇ ਮੈਂ ਕਿਹਾ ਤੁਸੀਂ ਜਗ੍ਹਾ ਚੇਂਜ ਕੀਤੀ ਅਤੇ ਬੁਟੀਕ ਦੀ ਮੇਰੇ ਕੋਲ ਐਡਰੈੱਸ ਨੀ ਸੀ
ਅੱ
ਤੇ ਮੈਂ ਕਿਹਾ ਫੋਨ ਕਰਕੇ ਆਵਾਂ ਤੇ ਪੁੱਛਾਂ ਪਹਿਲੇ ਪੁੱਛ ਕੇ ਹੀ ਨਿਕਲਾਂ ਤੁਸੀਂ ਉੱਧਰ ਹੀ ਹੋ ਨਾ ਤੇ ਮੈਨੂੰ ਇੱਕ ਦੋ ਡਿਜ਼ਾਇਨ ਫੋਨ ਤੇ ਹੀ ਦੱਸੋ ਤੇ ਮੈਂ ਮੇ ਮੇਰੇ ਨਾ ਵਿਆਹ ਆਏ ਮੇਰੇ ਘਰ
ਅੱਛਾ ਅੱਛਾ
ਭਰਾ ਦਾ ਵਿਆਹ ਤੇ ਤਿੰਨ ਚਾਰ ਭਾਰੇ ਸੂਟ ਸਵਾਣੇ ਨੇ ਫੰਕਸ਼ਨਾਂ ਦੇ ਪਾਠ ਦੇ ਹੋਰ ਇੱਕ ਇੱਕ ਰਿਸੈਪਸ਼ਨ ਦਾ ਇੱਕ ਲਾਵਾਂ ਫੇਰਿਆਂ ਦਾ ਪਰ ਇੱਕ ਦੋ ਸਾਦੇ ਸਆਣੇ ਆ ਤੇ ਇੱਕ ਤੇ ਸੂਟ ਮੈਨੂੰ ਪਾਰਸ ਸੋਹਣੇ ਮਟੀਰੀਅਲ ਲਿਆ ਕੇ ਡਰੈਸ ਮਟੀਰੀਅਲ ਲਿਆ ਕੇ ਸਵਾਉਣਾ ਹੁਣ ਸਮਝ ਨਹੀਂ ਆ ਰਹੀ ਕਿਵੇਂ ਦਾ ਬਣਵਾਵਾਂ
ਅੱਛਾ ਤੇ ਤੁਸੀਂ ਲੈਇਓ ਅਡਰੈਸ ਤੇ ਮੇਰਾ ਤੁਸੀਂ ਮੈਂ ਤੁਹਾਨੂੰ ਸੈਂਡ ਕਰ ਾਂਗੀ ਫਨ ਦਿੱਤੇ ਹਨਾ ਤੁਸੀਂ ਲੈਆ ਜੇ ਤੇ ਮੈਂ ਤੁਹਾਨੂੰ ਦੱਸ ਦਿੰਦੀ ਹ ਤੇ ਵਿਆਹ ਚ ਤੁਸੀਂ ਲਹਿੰਗਾ ਪਾ ਹੈ ਜਾਂ ਪਲਾਜ਼ੋ ਬਣਾ
ਵਿਆਹ ਚ ਤੇ ਲਹਿੰਗਾ ਮੈਨੂੰ ਜਿਹੜਾ ਮਟੀਰੀਅਲ ਦਾ ਡਰੈਸ ਸਣਾ ਨਾ ਉਹ ਮੈਨੂੰ ਲਾਵਾਂ ਤੇ ਪਣਾ ਹੈ ਤੇ ਲਾਵਾਂ ਦਾ ਸਮਾਂ ਨਹੀਂੀ ਆਇਆ ਕਿਸ ਸਵਾਵਾ, ਡਰੈਸ ਮਟੀਰੀਅਲ ਲਿਆਣਾ ਹੈ ਕਿੰਨੇ ਮੀਟਰ ਲਿਆਣ ਹਾਏ ਕੀ ਬਣਵਾਵਾਂ ਕਿਵੇਂ ਦਾ ਬਣਵਾਵਾਂ?
ਮੈਂ ਤੁਹਾਨੂੰ ਦੱਸਦੀ ਹਾਂ ਨਾ ਇੱਕ ਜਿਸਦਾ ਦਾ ਇੱਕ ਤੇ ਪਲਾਜੋ ਹੁੰਦਾ ਹੈ ਸਿੱਧਾ। ਲੰਬਾ ਇੱਕ ਨਾ ਦੋ ਲਹਿਰ ਦਾ ਆਂਦ ਪਲਾਜੋ
ਅੱਛਾ।
ਦਾ ਪਲਾਜੋ ਆਂਦਾ ਏ ਨਾ, ਤੇ ਤੁਸੀ ਇੱਕ ਕੰਮ ਕਰੋ ਦੋ ਲਹਿਰ ਦਾ ਬਣਵਾ ਲਓ ਇੱਕ ਤੇ ਤੁਹਾਡਾ ਨਾ ਅਲੱਗ ਹੋ ਜਾਏਗਾ ਸਭ ਤੋ ਜਿਆਦਾ। ਕਿਸੇ ਦੇ ਦਿਮਾਗ ਚ ਵੀ ਨਹੀਂ ਹੋਏਗਾ ਅੱਜ ਕੱਲ ਹਰ ਕੋਈ ਇਹੀ ਚਾਂਦਾ।
ਹਾਂਜੀ-ਹਾਂਜੀ, ਅਸੀ ਅਲੱਗ ਲੱਗੀਏ, ਸਹੀ ਗੱਲ ਐ।
ਤੇ ਉਹ ਇਸ ਬਾਰੇ ਦੋ ਲਹਿਰ ਵਾਲਾ ਬਨਵਾ ਲਓ ਅਰੇਬਿਯਨ ਜਾਂਦਾ ਹੈ ਜਿਸ ਸੋ ਅਰੇਬੀਯਨ ਕਰਦਾ ਇਕ ਲੰਬਾ ਆਂਦਾ ਨਾ ਪੂਰਾ ਉਹ ਨੀ ਉਹਦੇ ਚ ਦੋ ਲਹਿਰ ਆਣਗੇ।
ਲਿਆਵਾਂ
ੜਾ ਹੋ ਸਕੇ ਤੇ ਜਿੰਹਨਾ ਲਚਕ ਵਾਲਾ ਕੱਪੜਾ ਲਓਗੇ ਨਾ ਤੇ ਜਿਆਦਾ ਅੱਛਾ ਲੱਗੇਗਾ। ਲਚਕ ਵਾਲਾ ਕਪ੍ ਪੜਾ ਹੋਏਗਾ ਨਾ ਥੋੜਾ ਜਿਸ ਤਰ੍ਹਾਂ ਕੀ ਹੋ ਜਾਂਦਾ ਏ ਸਾਟਨ ਹੋ ਗਈ ਸਾਟਨ ਵੀ ਅੱਛੀ ਲੱਗੇਗੀ, ਜ਼ੋਰਜੱਟ ਵੀ ਅੱਛੀ ਲੱਗੇਗੀ ਜ਼ੋਰਜਟ ਵੀ ਅੱਛੀ ਲੱਗੇਗੀ। ਹਾਂ ਜੋੋਰਜੱਟ ਵੀ ਅ ਛੀ ਲੱਗੇਗੀ ਉਹ ਵਧੀਆ ਵਾਲੀ ਵੀ ਆਂਦੀ ਹੈ ਨਾ। ਤੇ ਇੱਕ ਜ ਇ ਇਕ ਆਂਦਾ ਹੈ ਜੋਰਜੱਟ ਦਾ ਵੀ ਆਂਦਾ ਹੈ ਕੱਪੜਾ। ਉਹ ਦੇਖ ਲਿਆ ਜੇ, ਉਹ ਤੇ ਤੁਸੀ ਮਾਰਕੀਟ ਚ ਜਾਓਗੇ ਜਿਸਲੇ, ਓਸਦੇ ਤੁਹਾਨੂੰ ਜਿਹੜਾ ਕੱਪੜਾ ਜਿਆਦਾ ਅ ਅੱਛਾ ਲੱਗੇਗਾ। ਦੇਖਣ ਲੱਗੋਗੇ ਜੋਰਜਟ ਦੇਖ ਲਿਆ।
ਹਾਂ ਤੇ ਮੈਨੂੰ ਨਾ ਉਹਦਾ ਨ ਤੁਸੀ ਨਾਲ ਦੁਪੱਟਾ ਵੀ ਰੇਡੀ ਕਰਾਉਨਾ ਹੈ ਮੈਨੂੰ ਨਾਲ ਹੀ।
ਹਾਂ ਕੋਈ ਗੱਲ ਨੀ।
ਵਗੈਰਾ ਲਗਾ ਕੇ ਹੋਰ ਦੁਪੱਟੇ ਦੇ ਮਟੀਰੀਅਲਸ ਆਉਂਦੇ ਨੇ ਨਾ। ਰੋ ਮਟੀਰੀਅਲ ਆਉਂਦੇ ਨੇ ਉਹ। ਸ ਮੈਨੂੰ ਐਡ ਕਰਾਣਾ ਦੁਪੱਟੇ ਚ।
ਹਾਂ ਤੇ ਕੋਈ ਨੀ ਤੁਸੀਂ ਲੈਆਜੇ ਤੇ ਮੈਂ ਤੁਹਾਨੂੰ ਦੇਖ ਲਾਂਗੀ ਉੱਤੇ ਕੁੜਤਾ ਬਣਾ ਦੇਵਾਂਗੇ ਛੋਟੇ ਤਾਜ਼ਾ ਕੁੜਤਾ ਵੀ ਬਣਵਾਉਣਾ ਹੈਗਾ ਨਾ।
ਹਾਂ ਨਾਲ ਜੇ ਸ਼ਰਾਰਾ ਤੁਸੀਂ ਕਹਿ ਰਹੇ ਹੋ। ਤੇ ਉਹਦੇ ਨਾਲ ਫੇਰ ਕੁੜਤਾ
ਹਾਂ ਸ਼ਰਾਰਾ ਅਲੱਗ ਬਣੇੇਗਾ ਉਹ ਅਲੱਗ ਬਣਦਾ ਦੋ ਤਿੰਨ ਹੈਗੇ ਨੇ ਮੇਰੇ ਕੋਲ ਮਤਲਬ ਕਿ ਤੁਹਾਨੂੰ ਜੋ ਪਸੰਦ ਆਏਗਾ ਤੁਸੀਂ ਦੇਖ ਲਿਆ ਜੇ ਉਹੀ ਕਰ ਲਿਆ ਜੇ।
ਅੱਛਾ ਤੇ ਕੁੜਤੇ ਵਾਸਤੇ ਕਿਹੜਾ ਮਟੀਰੀਅਲ ਲੈਣਾ?
ਅਹ ਲੈਸਾ ਚੋਂ ਦੇਖ ਲਿਆ ਜ
ਕੋਈ ਡਿਜ਼ਾਇਨਰ ਹੋਵੇ।
ਡਿਜ਼ਾਇਨ ਦੇ ਵਿੱਚ ਜੇ ਤੁਸੀਂ ਪੱਟੀ ਵਾਲਾ ਪਾਉਦੇ ਹੋ ਉੱਥੋਂ ਦੀ ਮਤਲਬ ਕਿ ਬਾਹਵਾਂ ਬੂਵਾਂ ਨਾਲ ਲ ਆਓ ਜਿਸ ਤਰਾਂ।
ਮਤਲਬ ਬਿਲਕੁਲ ਬਰੀਕ ਵੀ ਨੀ ਥੋੜ੍ਹੀ ਚੋੜੀ ਪੱਟੀ ਹੋ ਜਾਵੇ ਜਿਵੇਂ ਤਿੰਨ ਕੁਈ ਇੰਚ ਦੀ ਹੋ ਜਾਵੇ।
ਤਿੰਨ - ਤਿੰਨ ਦੀ ਤਿੰਨ ਸਧ ਨਹੀਂ ਹੋ ਜਾਏ। ਤਿੰਨ ਚਾਰ ਸਾਢੇ ਤਿੰਨ- ਤਿੰਨ ਇੰਚ ਦੀ ਹੋ ਜਾਏਗੀ ਤੇ ਨਾਲ ਹੀ ਮੋਢਾ ਅਟੈਚ ਹੋਰ ਗਲਾ ਮਤਲਬ ਕਿ ਥੋੜਾ ਸ਼ੇਪ ਚੱਲਦਾ। ਥੋੜਾ ਡੀਪ ਹੁੰਦਾ ਹੈ- ਮਤਲਬ ਇਸ ਤਰ੍ਹਾਂ ਦਾ ਡੀਪ। ਨਹੀਂ ਗ ਅੱਗੇ ਉਹਦੀ ਖ਼ਰਾਬ ਲੱਗੇ। ਅੱਗੇ ਉਹਦੀ ਉੱਚਾ ਹੀ ਹੋਏਗਾ ਪਰ ਲੇਕਿਨ ਪੱਟੀ ਦੇ ਨਾਲ। ਮੋਢੇ -ਮੋਢੇ ਸਭ ਅੱਛੀ ਤਰ੍ਹਾਂ ਫਿਰ ਹਾਂ ਬਰੋਡ। ਜੇ ਹੋ ਜਾਏਗਾ ਤੇ ਥੋੜਾ ਅੱਛਾ ਲੱਗੇਗਾ ਲੁੱਕ ਉਹਦਾ। ਤੇ ਨਾਲ ਉਹ ਦੋ ਲਹਿਰ ਵਾਲਾ ਹੋ ਜਾਏਗਾ। ਨਹੀਂ ਤੇ ਸਰਾਰਾ ਵੀ ਬਣਦਾ ਫੇਿਰ ਉਸ ਸਰਾਰਾ ਚੋਨਾ ਵਾਲਾ ਬਣਦਾ ਹੈ ਝੱਗਾ ਉੱਚਾ ਉੱਚਾ ਬਣੇੇਗਾ।
ਤੇ ਮੈਂ ਬਹੁਤ ਬਣਵਾਏ ਦੇ ਆ ਥੋੜਾ ਅਲੱਗ ਲੁੱਕ ਹੋਵੇ ਨਾ। ਤੇ ਚੋਨਾ ਵਾਲੇ ਪਾਏ ਵੀ ਬਹੁਤ ਤ ਹੈ
ਸੇ
ਤੇ ਨਾਲ ਫੇਿਰ ਉਹ ਹਮ ਹਾਂ ਜਾਗੋ ਵੀ ਏ ਤੇ ਜਾਗੋ ਦਾ ਕਿਵੇਂ ਕਰਾਂ ਕੋਈ ਜਾਗੋ ਦਾ ਵੈਸੇ ਤੇ ਸੂਟ ਭੇਜਿਆ ਮੈਨੂੰ
ਸੂਟ ਸੌ ਜਾਗੋ ਲਹਿੰਗਾ ਅੱਛਾ ਲੱਗੇਗਾ ਹੋਰ ਲਹਿੰਗਾ ਓਰੇਬੀਅਨ ਘੇਰ ਦਾ ਨਾ ਬਣਵਾਓ ਓਰੇਬੀਅਨ ਘੇਰ ਵਾਲਾ ਨਹੀਂ ਉਹ ਤੇ ਲਹਿੰਗੇ ਦੀ ਸਟਾਈਲ ਹੋ ਜਾਂਦੀ
ਨਹੀਂ ਉਹ ਤੇ ਚਲੋ ਕੁੜਤਾ ਹੈ ਨੀਚੇ ਸਲਵਾਰ ਦਾ ਕੱਪੜਾ ਸਾਢੇ ਤਿੰਨ ਮੀਟਰ ਕੱਪੜਾ ਹੈਗਾ ਹੈ
ਅੱਛਾ ਅੱਛਾ।
ਤੇ ਉਹਦਾ ਕੁਛ ਹੋ ਸਕਦਾ ਤੇ ਮੈਂ ਕੇ ਤੁਸੀਂ ਮੈਨੂੰ ਥੋੜਾ ਮੈਂ ਕਿਹਾ ਮੈਂ ਫੇਿਰ ਇੱਕੋ ਵਾਰੀ ਆਵਾਂ ਥੋੜਾ ਵਧੀਆ ਹੁਣ ਮੈਂ ਵੇਲੇ ਫੋਨ ਤੇ ਪੁੱਛ ਲਵਾਂ
ਪਾਣਾ ਚਾਹੁੰਦੇ ਹੋ ਜਾਗੋ ਤੇ ਯਾ
ਸਲਵਾਰ ਵਗੈਰਾ ਤੇ ਨਹੀਂ ਮੈਂ ਪਾਣੀ ਸਲਵਾਰਾਂ ਪਾਠ ਤੇ ਪਾਣਾ ਸਲਵਾਰਾਂ ਸੋਣਾ ਤੇ ਉਹ ਹਾਂ ਤੇ ਸਰ ਹੁਣੇ ਓਹ ਤੇ ਫਿਰ ਲਹਿੰਗਾ ਹੀ ਹੋਜੇ ਸ਼ੋਰਟ ਕੁੜਤੀ ਨਾਲ ਲਹਿੰਗਾ ਹੋਜੇ
ਹਾਂ ਸ਼ੋਰਟ ਕੁੜਤੀ ਹੋਜੇ ਲਹਿੰਗਾ ਹੋਜੇ ਲਹਿੰਗਾ ਤੁਸੀਂ ਬਣਵਾ ਲਿਆ ਜੇ ਉਹ ਅੱਧਾ ਓਰੇਬੀਅਨ ਘੇਰਾ ਆਏਗਾ ਤੇ ਥੱਲੇ ਉਹਦੇ ਥੱਲੇ ਵੀ ਚੋਣ ਆਏਗੀ ਚੋਣ ਦੀ ਨਾ ਇੱਕ ਲੈਰ ਹਾਂ ਚੌੜਾ ਪੱਟਾ ਹੁੰਦਾ ਹਮ
ਤੇ ਤੇ ਫੇਰ ਉਹ ਸਾਢੇ ਤਿੰਨ ਮੀਟਰ ਚ ਲਹਿੰਗਾ ਬਣ ਜਾਏਗਾ
ਨਹੀਂ ਨਹੀਂ ਨਹੀਂ ਨਹੀਂ ਨਹੀਂ ਉਹਦੇ ਚ ਤੇ ਤੁਵਾਨੁ ਚਾਰ ਸਾਢੇ ਚਾਰ ਮੀਟਰ ਕੱਪੜਾ ਲਿਆ ਕੇ ਨਾ ਚਾਰ ਮੀਟਰ
ਹਾਂ ਓਹੀ ਮੈਂ ਪੁੱਛ ਰਹੀ ਸੀ ਨਾ ਪਰ ਮੇਰੇ ਓ ਤੇ ਸੂਟ ਜਿਹੜਾ ਆਇਆ ਦਾ ਕੁਰਤਾ ਤੇ ਚਲੋ ਕਾਫ਼ੀ ਹੈਵੀ ਏ ਤੇ ਉਹ ਮੈਂ ਤੁਹਾਨੂੰ ਕਿਹਾ ਸੀ ਸਲਵਾਰ ਦਾ ਕੱਪ ਕੱਪੜਾ ਸੀ ਸਾਢੇ ਤਿੰਨ ਮੀਟਰ
ਸਾਢੇ ਤਿੰਨ ਮੀਟਰ ਤੇ ਉਹਦੇ ਨਾਲ ਦਾ ਕੱਪੜਾ ਮਿਲ ਸਕਦਾ ਹੈ ਥੱਲੇ ਤੋਂ ਮਿਲ ਸਕਦਾ ਕੱਪੜਾ ਕੋਈ ਮੈਚਿੰਗ ਦਾ ਦੇਖ
ਕੋਈ ਨੀ ਅਗਰ ਬਿਨਾਂ ਫਲੇਅਰ ਮਤਲਬ ਨੀਚੇ ਦਾ ਨਾ ਪਾਈਏ ਤੇ ਉੱਪਰ ਦਾ ਸਿੰਪਲ ਹੋ ਜਾਏ
ਹਾਂ ਤੇ ਚੱਲ ਜਾਏਗਾ ਫੇਰ ਉਹ ਕਰ ਲਗੇ ਉਹ ਦੇਖ ਲਾਂਗੇ ਜਦੋਂ ਤੁਸੀਂ ਲਿਆਓਗੇ ਤਾਂ,
ਤੇ ਤੁਸੀਂ ਉਹ ਕਲੀਆਂ ਵਾਲਾ ਨਹੀਂ ਸੀਲੋਗੇ।
ਹਾਂ ਕਲੀਆਂ ਵਾਲਾ ਵੀ ਬਣ ਹਾਂ ਕਲੀਆਂ ਵਾਲਾ ਵੀ ਬਣ ਜਾਏਗਾ ਉਹ ਵੀ ਬਣ ਜਾਏਗਾ ਇਹਦੇ ਚੋਂ ਇਨੇ ਕੱੜੇ ਜੋ ਵੀ ਬਣ ਜਾਏਗਾ, ਕੱਲੀਆਂ ਵਾਲਾ ਵੀ
ਹਾਂ ਨਿ ਨੀਚੇ ਮੈਨੂੰ ਚੋੜੀ ਬੁਕਰਮ ਆਦੀ ਹੈ ਨਾ ਪਹੁੰਚ ਬੱਚੇ ਦੀ ਪੂਰੇ ਲਹਿੰਗੇ ਦੇ ਇੱਕ ਗੋਲ ਚਾਹੀਦੀ। ਬੁਕਰਮ,
ਹਾਂ ਹਾਂ ਹਾਂ ਲੱਗ ਜਾਏਗੀ ਲੱਗ ਜਾਏਗੀ।
ਹਾਂ ਤੇ ਹੋਰ ਹਲਦੀ ਦਾ ਕੋਈ ਦੱਸੋ ਮੈਨੂੰ ਹਲਦੀ ਦਾ ਵੀ ਲੀ ਤਾਂ, ਤੇ ਹਲਦੀ ਚ ਮੈਨੂੰ ਸਮਝ ਨਹੀਂ ਆ ਰਿਹਾ ਪੀਲੇ ਤੇ ਨਹੀਂ ਪਾਣੇ ਗੁਲਾਬੀ ਕਹਿ ਰਹੇ ਨੇ ਖਾਣ ਵਾਸਤੇ ਪੀਲਾ ਉਹੀ ਪਏਗਾ ਜੀਦੀ, ਦੀ ਬਾਕੀ ਸਭ ਗੁਲਾਬੀ ਪਾਣੀ ਸੀਮ ਰੱਖੀ ਦੀ
ਅੱਛਾ ਤੇ ਗੁਲਾਬੀ ਚ ਤੁਸੀਂ ਮੇਰੇ ਕੋਲ ਇੱਕ ਡਿਜਾਇਨ ਹੈ ਮਤਲਬ ਤੁਹਾਨੂੰ ਦੇਖ ਲਾਂਗੀ ਵਟਸਐਪ 'ਤੇ ਭੇਜ ਦਾਂਗੀ ਤੁਸੀਂ ਕੁਛ ਮਾਇਂਡ 'ਚ ਹੈ ਤੇ ਦਿਖਾਓ ਦੱਸ ਦਿਓ ਮੈਨੂੰ ਕੁਛ ਵੀ ਕਿਸ ਤਰ੍ਹਾਂ ਪਾਉਣਾ।
ਮੈਂ ਸੋਚ ਰਹੀ ਹਾਂ। ਸ਼ੋਟ ਕੁੜਤੀ ਨਾਲ ਬੈਲ ਬੋਟਮ ਪੈਂਟ ਚੱਲ ਰਹੀ ਹੈ ਨਾ,
ਹਾਂ,
ਤੇ ਕੁਛ ਸਰਾ ਦਾ ਹੋ ਜਾਏ ਬੈਲ ਬੋਟਮ ਪੈਂਟ ਹੋ ਜਾਏ ਪੂਰੀ ਮਤਲਬ ਨਾ ਜਾਂ ਤੇ ਪੀਸ ਏਦਾਂ ਦਾ ਹੋਵੇ ਕਿ ਸਾਰਾ ਉਹ ਹੋਵੇ ਪ੍ਰਿੰਟ ਹੋਵੇ ਜਾਂ ਫੇਰ ਉਹਦੇ ਤੇ ਸਾਰੇ ਤੇ ਅਬਰੋਇਡ ਹੋਵੇ ਕੁਛ ਇਸ ਤਰ੍ਹਾਂ ਦੀ ਲੁ ਚਾਹੀਦੀ ਹੈ।
ਹਾਂ, ਇੱਕ ਅੱਜ ਕੱਲ੍ਹ ਕੁੜਤੀਆਂ ਚੱਲੀਆਂ ਨੇ ਨਾ ਕੁੜਤੀਆਂ ਦੇ ਪਿੱਛੇ ਨਾ ਲੁਕਸ ਲੱਗ ਕੇ ਨਾ ਡੋਰੀ ਲੱਗਦੀ ਹੈ, ਪਿੱਠ ਦੇ ਵਿੱਚ
ਹਾਂ ਉਹ ਮੈਂ ਦੇਖਿਆ ਸੀ, ਉਹ ਮੈਨੂੰ ਨ ਥੋੜ੍ਹਾ ਮਜ਼ੇਦਾਰ ਨੀ ਲੱਗਿਆ। ਤੇ ਮਤਲਬ ਮੈਨੂੰ ਕੀ ਬਿਲਕੁਲ ਸਿੰਪਲ ਛੋਟ ਤਾਂ ਗਲਾ ਅੱਗੇ ਪਿੱਛੇ ਸ਼ੋਰਟ ਕੁੜਤੀ ਔਰ ਬੈੱਲ਼ ਬੋਟ ਟਮ ਪੈਂਟ ਚਾਹੀਦੀ ਹੈ।
ਹਾਂ ਬਣ ਜਾਏਗੀ ਬੈੱਲ਼ ਬੋਟਮ। ਹਾਂ ਉਹ ਵੀ ਹੋ ਜਾਏਗਾ, ਗਲਾ ਬੋਟ ਨੈਕ ਕਰ ਬਣਾਣਾ ਐ।
ਗਲਾ ਦੇਖ ਲੈਂਨੇ ਜਿਵੇਂ ਤੁਹਾਨੂੰ ਸਹੀ ਲੱਗਦਾ। ਇੱਕ ਅੱਜ ਕੱਲ੍ਹ ਛੋਟੇ ਗੱਲੇ ਚੱਲ ਰੇ ਆ ਰਾਉਂਡ ਨੈਕ ਔ ਵਾਲੇ, ਛੋਟਾ ਗਲਾ ਹੁੰਦਾ ਰਾਉਂਡ ਨੈਕ। ਬਿਲਕੁਲ ਛੋਟੀ ਜਿਹੀ ਨੈਕ। ਹੁੰਦੀ ਹੈ ਪਿੱਛੋਂ ਵੀ ਛੋਟੀ ਹੁੰਦੀ ਹੈ।
ਅੱਛਾ-ਅੱਛਾ,
ਤੇ ਮੈਂ ਤੁਹਾਨੂੰ ਫੋਟੋਜ਼ ਦਿਖਾ ਦੇਵਾਂਗੀ। ਤੇ ਉਹਦੇ ਲਈ ਉਹ ਵੀ ਮੈਨੂੰ ਮਾਟੀਰਲ ਲਿਆਣਾ ਤੇ ਉਹਦੇ ਲਈ ਕਿੰਨੇ ਮੀਟਰ ਕੱਪੜਾ ਲਿਆਵਾ
ਉਹਦੇ ਲਈ
ਬੈਲਬੋਟ ਸ਼ੋਰਟ ਕੁੜਤੀ ਬਣਾਉਣੀ ਨਾਲ ਬੈਲਬੋਟ ਟਮ ਪੈਂਟ ਬਣਵਾਉਣੀ ਆ।
ਹਾਂ ਔ ਤੇ ਢਾਈ ਮੀਟਰ ਹੀ ਚਾਹੀਦਾ ਉਹਦੇ ਤੇ ਬੈਲਮੋਟ ਵਾਸਤੇ, ਨਹੀਂ ਨਹੀਂ ਪਜਾਮਾ ਨੀਚੇ ਦਾ ਟਾਈ ਮੀਟਰ ਰੋਏ, ਸਲਗ ਲੈਣਾ ਈ, ਕੇ ਅਲੱਗ ਅਲੱਗ। ਲੈਣਾ, ਇਕੱਠਾ ਲੈਣਾ ਨਾ, ਹਾਂ ਤੇ ਔ ਢਾਈ ਮੀਟਰ ਉਹ ਹੋ ਜਾਏਗਾ। ਤੇ ਕੁੜਤੀ ਜੀ ਕਿੰਨੀ ਸ਼ੋਟ ਚਾਹੀਦੀ ਏ, ਮਤਲਬ ਗੋਡੇ ਤੋਂ ਕਾਫ਼ੀ ਉੱਚੀ ਹੈ।
ਨਹੀਂ ਗੋਡੇ ਤੋਂ ਕਾਫ਼ੀ ਉੱਚੀ ਚਾਹੀਦੀ ਏ।
ਤੇ ਚਾਰ ਮੀਟਰ ਲੈਲੋਂ ਬਣ ਜਾਏਗਾ। ਬਾਵਾ ਵੀ ਨੀ ਲਵਾਨੀਆਂ ਤੁਸੀਂ ਤੇ, ਬਾਵਾ ਵੀ ਨੀ ਲਵਾਨੀਆ ਕੁੜਤੀ ਦੀ ਹਾਂ ਔ ਤੇ ਲੱਗ ਜਾਏਗੀ, ਚਾਰ ਮੀਟਰ ਲਿਖ ਲੋ ਕੱਪੜਾ, ਹੈ ਨਾ
ਹਾਂ ਚਾਰ ਮਿੰਟਰ ਤੇ ਅਸਤਰ ਵਾਲਾ ਸ ਉਤਰ ਵੀ ਨਾਲ ਹੀ ਦਾ
ਹਾਂ ਤੇਸ ਤਾਂ ਲੈ ਤੇ ਅਸਤਰ ਵੀ ਫੇਿਰ ਇਨਾ ਹੀ ਜਾਣਾ ਪ ਚਾਰ ਮਟ ਕਿਉਂਕਿ ਅ ਤਰ ਪੂਰਾ ਪੂਰਾ ਨਾਲ ਲ ਅਟੈਚ ਕਰਨਾ ਹੀ ਪੈਣਾ ਤਾਂ ਕਰਕੇ
ਅੱਛਾ
ਚਾਲ ਮ
ਔਰ ਔਰ ਪਾਠ ਦਾ ਮੈਨੂੰ ਪਟਿਆਲਾ ਸਲਵਾਰ ਸਵਾਣੀ ਹੈ ਤੇ ਅੱਜ ਕੱਲ ਸਲਵਾਰ ਦੀ ਨਾ ਮਤਲਬ ਘੱਟ ਵਰਗ ਵਾਲੀ ਸਲਵਾਰ ਚੱਲਦੀ ਪਈ ਹੈ ਤੁਹਾਨੂੰ ਪਤਾ ਉਤੋਂ ਉ ਤੁਦੀ ਵੀ ਬੰਦਾ ਇੱਕ ਕੁਚਿਸਰਾ
ਹਾਂ ਡਿਜਾਇਨ ਬਣ ਜਾਂਦੇ ਪਹੁੰਚੇ ਤੇ ਬਣਦੇ ਨੇ ਨਾ ਇੱਕ ਤੇ
ਸਿੱਧੀਆਂ ਲਾਈਨਾਂ ਵਾਲਾ ਤੇ ਜਿਵੇਂ ਜਿਸ ਰੰਗ ਦੀ ਸਲਵਾਰ ਨਾ ਪਹੁੰਚੇ ਤੇ ਜਿਹੜੀ ਅਹ ਡੋਰੀ ਲੱਗਦੀ ਵਧ ਨਾ ਕੀ ਕ ਤੁਸੀਂ ਰੀਲ ਉਹ ਅਲੱਗ ਰੰਗ ਦੀ ਲੱਗਦੀ ਹੈ
ਚਾਲ ਵਣੀੀ ਆ
ਚਾਲਵਾ ਮੇਰਾ ਕਰੀਮ ਕਲਰ ਦਾ ਸੂਟ ਨਾ ਤੇ ਉਹਦੇ ਤੇ ਮੈਂ ਕਹਿ ਰਹੀਾਂ ਕਿ ਮੈਨੂੰ ਪਿੰਕ ਪਹੁੰਚੇ ਤੇ ਨਾ ਪਿੰਕਹ ਕਰਦੇ ਨਾ
ਅੱਛਾ ਅੱਛਾ ਅੱਛਾ ਹਾਂ ਕੋਈ ਨੀ ਹੋ ਜਾਏਗੀ ਉੱਥੇ ਕਰ ਦਾਂਗੇ ਹਮ ਅੱਜ ਕੱਲ੍ਹ ਫਰਸੀ ਸਲਵਾਰ ਵੀ ਚੱਲੀ ਦੀ ਹੈ ਨਾ ਬੜੀ
ਪਾਣੀ ਕਿਉਂਕਿ ਮੇਰੀ ਹਾਈਟ ਘੱਟ ਏ ਹੁਣ ਪਤਾ ਨੀ ਸੋਹਣੀੀ ਲੱਗੇ ਨਾ ਜ
ਅੱਛਾ ਅੱਛਾ
ਤੇ ਲੰਬੀਆਂ ਕੁੜੀਆਂ ਨੂੰ ਖੈਰ ਜੱਚ ਜਾਂਦੀ
ਹੂੰ,
ਸਲਵਾਰ ਉਵੇਂ ਚਾਹੀਦੀ ਥੋੜੀ ਸਿੰਪਲ ਸਲਵਾਰ ਥੋੜਾ ਪਹੁੰਚੇ ਦਾ ਕੰਮ ਤੁਹਾਨੂੰ ਕਰਨਾ ਪਏਗਾ।
ਕੋਈ ਨੀ ਕੋਈ ਨੀ ਕੰ
ਹਾਂ ਔਰ ਕੁਛ, ਮਟੀਰੀਅਲ ਜਿਹੜਾ ਮੈਂ ਲੈਵਾਂ ਠੀ ਲੈਵਾਂਗੀ ਜਿਹੜਾ ਤੁਹਾਨੂੰ ਲੱਗੇ ਤੁਸੀਂ ਆਪੇ ਲੈਣਾ ਹਨਾ।
ਹਾਂ ਕੋਈ ਨਹੀਂ ਕੋਈ ਨੀ ਤੁਸੀਂ ਲੈ ਆ ਤੇ ਮੈਂ ਆਪੇ ਕਰ ਲਾਂਗੀ ਸਭ
ਥੋੜਾ ਬਹੁਟੇ ਸਮਾਨ ਸਮਾਨ ਵੇਖ ਨ ਫਿਰ ਮੈਂ ਆਉਂਦੀ, ਆ ਮੈਨੂੰ ਐਡਰੈਸ ਸੈਂਡ ਕਰ ਦੇਣਾ।
ਇਸ ਹੈ ਨਾ ਚਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹਾਂਜੀ ਠੀਕ।